ਹੈਲੋ, ਸਤਿ ਸ੍ਰੀ ਅਕਾਲ। ਛੀ
ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ, ਹੋਰ ਕੀ ਹਾਲ ਐ?
ਮੈਂ ਬਹੁਤ ਵਧੀਆ, ਤੁਸੀਂ ਸੁਣਾਓ ਕਿਵੇਂ ਹੋ?
ਬਸ, ਵਧੀਆ ਮੈਂ ਵੀ, ਹੋਰ ਕੀ ਕਰਦੇ ਹੋ?
ਬਸ, ਮੈਂ ਕੁਛ ਨੀ ਕਰਦੀ, ਬੈਠੀ ਹੋਈ ਸੀ, ਤੁਸੀਂ ਤੇ ਬੜਾ ਚੰਗਾ ਕੀਤਾ, ਅੱਜ ਮੈਨੂੰ ਫੋਨ ਲਾ ਲਿਆ।
ਹਾਂਜੀ, ਬਸ ਮੈਂ ਵੀ ਨਾ ਫ੍ਰਰੀ ਹੋਈ ਸੀ, ਤੇ ਮੈਨੂੰ ਚੇਤੇ ਆ ਗਿਆ ਕਿ ਤੁਹਾਨੂੰ ਕੋਲ ਕਰ ਲਾਂ। ਫਿਰ ਮੈਂ ਤੁਹਾਨੂੰ ਕਾਲ ਕਰ ਕੀਤੀ ਆ ਹੁਣ।
ਅੱਛਾ-ਅੱਛਾ, ਨਹੀਂ ਤੁਸੀਂ ਬੜਾ ਚੰਗਾ ਕਿੱਤਾ ਮੈਂ ਤੇ ਆਪ ਬਥੇਰੇ ਟਾਈਮ ਤੋ ਸੋਚਦੀ ਪਈ ਸੀ, ਮੈਂ ਕਿਹਾ ਚੱਲ ਮੈਂ ਦੀਦੀ ਮੈਨੂੰ ਫੋਨ ਨੀ ਕਰਦੀ। ਤੇ ਫੋਨ ਆਏਗਾ, ਮੈਂ ਇਹਨਾਂ ਨਾਲ ਗੱਲ ਕਰਾਂਗੀ, ਤੇ ਮੈਂ ਤੁਹਾਡੇ ਕੋਲ ਐ ਪੁੱਛਣਾ ਸੀ, ਦੀਦੀ ਤੇ ਤੁਸੀਂ ਇਹ ਜਿਹਾ ਘਰ ਦ ਰਾਸ਼ਨ ਵਗੈਰਾ ਹੈਗਾ ਹੈ। ਇਹਦਾ, ਹਿਸਾਬ-ਕਿਤਾਬ, ਫਿਰ ਤੁਸੀਂ ਆਪੇ ਕਰ। ਉਹ ਆ ਜੀਚਾ ਕਰਦੇ ਨੇ ਚੀਚਾ ਚ
ਨਹੀਂ, ਆਪ ਹੀ ਕਰਤੀ ਹਾਂ, ਹਜੇ ਤੇ ਮੈਂ।
ਅੱਛਾ ਅਰੇ, ਮੈਨੂੰ ਨਾ, ਇੱਕ ਕੀ ਕਹਿੰਦੇ ਨੇ, ਮੈਂ ਨਾ ਹਿਸਾਬ ਇਸ ਵਾਰ ਆਪਣੇ ਬੱਚ ਚਿਆਂ ਤੂੰ ਕਰਾ ਲਿਆ, ਹੁਣ ਤੁਹਾਨ ਪਤਾ, ਛੋਟੀ ਕਲਾਸਾਂ ਚ ਪੜਦੇ ਨੇ। ਤੇ ਉਹਨਾਂ ਤੋਂ ਹਿਸਾਬ 'ਚ ਥੋੜੀ ਜਿਹੀ ਗੜਬੜੀ ਜ ਏ, ਤੇ ਮੈਨੂੰ ਨਾ, ਤੁਹਾਨੂੰ ਸੱਚੀ ਦੱਸਾਂ, ਮੈਨੂੰ ਨੀ ਇੰਨਾ ਪਤਾ ਹੈਗਾ, ਤੇ ਮੈਂ ਉਹੀ ਸੋਚਦੀ ਸੀ, ਮੈਂ ਕਿਹਾ, ਇਸ ਲਈ ਮੈਂ ਥੋੜਾ ਚੰਗਾ ਤਰਾ ਪੜ੍ਹ-ਵੜ ਲੈਂਦੀ, ਤੇ ਅੱਜ ਇਹ ਨੋਬਤ ਨਾ ਆਂਦੀ। ਪੜਾਈ ਨਹੀਂ।
ਬਹੁਤ ਅੱਜ ਦੇ ਟਾਈਮ ਚ ਨਾ, ਬਿਲਕੁਲ-ਬਿਲਕੁਲ ਅੱਜ ਦੇ ਟਾਈਮ ਚ ਤਾਂ ਅਸੀਂ ਇਹ ਵੀ ਨਹੀ ਕਹਿ ਸਕਦੇ ਕਿ ਦਸ ਕਰ ਲਓ, ਬਾਹਰਾਂ ਕਰ ਲਓ, ਉਹਦੀ ਵੈਲਊ ਈ ਨਹੀਂ ਇਹ ਜਤੋ ਤਿਕਨ ਪੂਰੀ ਅਸੀਂ ਗ੍ਰੈਜੂਏਸ਼ਨ ਨਾ ਕਰੀਏ, ਕੰਪਲੀ ਨਾ ਪੜ੍ਹਾਈ ਕਰੀਏ।
ਹੈਗੀ ਗੱਲ ਸਾਰੀ, ਹੈ ਕਿ ਬੰਦਾ ਆਪਣਾ। ਘਰ ਚੋ ਕਈ ਹਿਸਾਬ ਕਰਨ-ਜੁੱਗਤ ਹੁੰਦਾ, ਹੁਣ ਮੈਂ ਤੁਹਾਡੇ ਤੋਂ ਕੀ ਲੁਕਿਆ ਹੋਇਆ? ਮੈਂ ਤੁਹਾਡੇ ਤੋਂ ਕੀ ਚੁਕਾਵਾਂ, ਤੁਹਾਨੂੰ ਪਤਾ। ਕਿ ਮੈਂ ਬਸ
ਨਹੀਂ, ਉੰਝ ਵੀ ਹੈ। ਸਹੀ ਗੱਲ ਹੈ ਵੈਸੇ ਪਰ ਬੰਦੇ ਨੂੰ ਥੋੜਾ-ਬਹੁਤ ਆਣਾ ਚਾਹੀਦਾ, ਆਪਣੇ ਜੋਗਾ ਆਣਾ ਚਾਹੀਦਾ ਬਸ, ਜ਼ਿਆਦਾ ਨੀ ਕਿਸੇ ਹੋਰ ਜੋਗਾ ਅਸੀਂ ਕੀ ਕਰਨਾ? ਆਪਣੇ ਜੋਗਾ।
ਹਾਂ ਬਈ, ਘਰ ਦੇ ਸਾਰੇ। ਹਿਸਾਬ-ਕਿਤਾਬ ਰੱਖ। ਹਲੇ ਤੇ ਬੜਾ ਜ਼ਰੂਰੀ ਹੈਗਾ ਹੈ, ਬਹੁਤ ਜ਼ਰੂਰੀ ਏ ਮੈਂ ਆਪ ਪਰੇਸ਼ਾਨੀ ਹਾਂ ਮੈਂ ਕਿਹਾ, ਯਾਰ ਮੈਂ ਆਪਣੀ ਪੜ੍ਹਾਈ ਏਧਾਂ ਹੀ ਵਿੱਚ ਛੱਡਤੀ ਏ ਇਸ ਲਈ ਪੂਰਾ ਪੜ੍ਹ-ਲਿਖ ਤੀ ਹੁੰਦੀ, ਅੱਜ ਮੈਨੂੰ ਆਪਣਾ ਹਿਸਾਬ ਤੇ ਕਰਦੀ ਅਹ? ਤੁਹਾਨੂੰ ਪਤਾ, ਰਾਸ਼ਨ ਦਾ ਕਰਨਾ, ਬਿਜਲੀ ਦਾ ਬਿੱਲ, ਸੋ ਸੌ ਚੀਜ਼ਾਂ ਹੈਗੀਆਂ ਨੇ ਬੰਦਾ ਕਰ ਤੇ ਲੈਂਦਾ ਨਾ ਫ਼ਿਰ ਆਪੇ। ਹੁਣ ਤੁਹਾਨੂੰ ਪਤਾ ਮੈਨੂੰ ਇਹਨਾਂ ਦੇ ਉੱਤੇ ਡਿਪੈਂਡ
ਉਹ ਤੇ ਹੈ ਬ-ਬਿਲਕੁਲ ਠੀਕ ਐ, ਅਗਰ ਅਸੀਂ ਖੁੱਦ ਨਹੀਂ ਕਰ ਸਕਦੇ, ਫਿਰ ਸਾਨੂੰ ਉਸ ਵੇਖਣਾ ਪੈਂਦਾ ਐ ਕਿ ਹਾਂ ਕੋਈ ਆਏਗਾ ਤੇ ਸਾਡਾ ਈ ਸਾਨੂੰ ਹੀ ਸਾਫ਼ ਕਰਕੇ ਦੇਗਾ। ਹਸਬੈਂਡ ਆਣਗੇ ਉਹ ਕਰਕੇ ਦੇਣਗੇ, ਬੱਚੇ ਆਣ ਹੈਂ
ਮੈਂ ਉਹੀ ਤੇ ਕਹਿ ਰਹੀ ਹਾਂ ਕਿ ਜਿੰਨੀ ਵੀ ਸਾਡੀ ਕੁੜੀਆਂ ਹੈਗੀਆਂ ਨਾ ਉਹਨਾਂ ਦਾ ਇੰਡੀਪੈਂਡੈਂਟ ਹੋਣਾ ਬੜਾ ਹੀ
ਬਹੁਤ ਜ਼ਰੂਰੀ ਹੈ ਵੋ ਤੋਹ ਆਪਣੇ ਖੁਦ ਤੇ ਬਈ ਖੁਦ ਦੇ ਪੈਰਾਂ ਅਤੇ ਖੜ੍ਹੇ ਹੋਣਾ ਬੱਚਿਆਂ ਦਾ ਬਹੁਤ ਜ਼ਰੂਰੀ ਆ ਅੱਜ ਦੇ ਟਾਈਮ 'ਚ ਅਸੀਂ ਇੰਨੇ ਮਤਲਬ ਇੰਨੇ ਜੋ ਹੋਵੋ ਕਿ ਬਸ ਅਸੀਂ ਆਪਣੇ ਮਤਲਬ ਕੰਮ ਆ ਸਕੀਏ ਭਈ ਆਪਣਾ ਕੰਮ ਅਸੀਂ ਕਿਸੇ ਹੋਰ ਦੇ ਉੱਪਰ ਨਾ ਰਹੀਏ ਕਿ ਹਾਂ ਕੋਈ ਆਏਗਾ ਸਾਡਾ ਕੰਮ ਕਰੇਗਾ
ਅਰੇ ਕੋਈ ਨੀ ਕਰਦਾ ਦੀਦੀ ਕਿਸੇ ਦਾ ਕੋਈ ਨੀ ਕਰਦਾ ਅੱਜ ਕੱਲ ਕੀ ਕਹਿੰਦੇ ਨੇ ਪਹਿਲ ਲੇ ਜ਼ਮਾਨੇ ਚ ਇਹ ਚੀਜ਼ਾਂ ਹੁੰਦੀਆਂ ਸੀ। ਵੀ ਚਲੋ ਤੁਸੀਂ ਘਰ ਸਾਹਮਣਾ ਤੇ ਰਹਿਣ ਦੋ ਨਾ ਪੜੋ ਲੇਕਿਨ ਅੱਜ ਦੇ ਟਾਈਮ ਚ ਇਹ ਚੀਜ਼ਾਂ ਕਿਥੇਂ ਵੇ ਟਾਈਮ ਤੁਸੀਂ ਘਰ ਸਾਹਮਣਾ ਤੇ ਤੁਹਾਨੂੰ ਚਾਰ ਕੁ ਦਿਮਾਗ ਤਾਂ ਪੜ੍ਹੀ ਹੋਣੀ ਚਾਹੀਦੀ ਹੈ ਤਾਂ
ਬਿਲਕੁਲ ਆਉਣੀ ਚਾਹੀਦੀ ਹੈ-ਬਿਲਕੁਲ ਆਉਣੀ ਚਾਹੀਦੀ ਹੈ
ਹਿਸਾਬ ਕਿਤਾਬ ਵੀ ਤੇ ਕਰਨਾ ਰ ਸ਼ਨ ਦੇ ਹਿਸਾਬ
ਉਹੀ ਨਾ ਜਰੂਰੀ ਨੀ ਹੁੰਦਾ ਅਸੀਂ ਸਾਨੂੰ ਘਰ ਦੇ ਹੀ ਹਿਸਾਬ ਕਿਤਾਬ ਕਰਨੇ ਪੈਣੀ ਕਦੀ ਸਾਨੂੰ ਬਾਹਰ ਬਜ਼ਾਰ ਜਾਣਾ ਪੈਣਾ ਬਜ਼ਾਰ ਅਸੀਂ ਸਮਾਨ ਲੈਣ ਚੱਲੇ ਹਾਂ ਸਬਜ਼ੀ ਲੈਣ ਚੱਲਿਆ ਸਾਨੂੰ ਪਤਾ ਹੋਣਾ ਚਾਹੀਦਾ ਕਿ ਉਹ ਸਾਨੂੰ ਬਈ ਕਿੱਦਾਂ ਕਰਨਾ ਕਿੱਦਾਂ ਨਹੀਂ ਕਰਨਾ ਪਰ ਆਣਾ ਚਾਹੀਦਾ
ਉਹੀ ਤੇ ਫਿਰ ਬੱਚਿਆਂ ਨੂੰ ਪਤਾ ਕੀ ਹੈਗਾ ਹੁਣ ਅੱਜ ਦੇ ਟਾਈਮ ਚ ਤੁਹਾਨੂੰ ਪਤਾ ਹੈ ਬੱਚਿਆਂ ਨਾਲ ਵੀ ਫਿਰ ਤਮੀਜ਼ ਨਾਲ ਪੇਸ਼ ਆਣਾ ਪੈਂਦਾ ਹੁਣ ਮੈਂ ਤੇ ਚਲੋ ਠੀਕ ਹੈ ਜਿੰਨਾ ਪੜ੍ਹੀਏ ਤੁਹਾਨੂੰ ਪਤਾ ਤੇ ਇੰਨਾ ਤੇ ਹੈ ਸਾਨੂੰ ਅਵ ਦੀਆਂ ਚੰਗੀਆਂ ਚੀਜ਼ਾਂ ਉਹਨਾਂ ਨੂੰ ਸਿਖਾਈਏ ਚੰਗੀਆਂ ਆਦਤਾਂ ਦਯਿਏ ਲੇਕਿਨ ਸਾਡੇ ਐ ਨਾਲ ਹੈਗੀ ਨਾ ਇੱਕ ਮਤਲਬ ਸਹੇਲੀ ਜੀ ਹੈ ਗੀ ਮੇਰੇ ਨਾਲ ਹੀ ਰਹਿੰਦੇ ਨੇ ਤੇ ਉਹ ਆਪਣੇ ਬੱਚੇ ਆਂ ਨਾ ਬੜਾ ਹੀ ਜ਼ਿਆਦਾ ਤੁਸੀਂ ਮੰਨੋਗੇ ਨੀ ਇੰਨੇ ਬੇਕਾਰ ਤਰੀ ਕੇ ਨਾ ਬੋਲਦੀ ਏ ਨਾ ਪੁੱਛੋ ਨਾ ਮੈਂ ਉਹਨੂੰ ਕਿਹਾ ਮੈਂ ਕਿਹਾ ਮੈਂ ਕਿਹਾ ਕਹਿੰਦੀ ਸਾਡੀ ਮੰਮੀ ਤੇ ਬੋਲਦੀ ਸੀ ਮੈਂ ਕਿਹਾ ਦੇਖ ਬੱਚੇ ਅੱਜ ਉਹ ਨੀ ਰਹੇ ਤੁਸੀ ਜੋ ਸਿਖਾਉਗੇ ਇੱਕ ਤਾਂ ਤੂੰ ਇੰਨੇ ਮਹਿੰਗੇ ਸਕੂਲ ਚ ਪਾਇਆ ਇੰਨੇ ਵੱਡੇ ਤੂੰ ਸਕੂਲ ਚ ਪਾਇਆ ਉਤੋਂ ਤੂੰ ਉਹਨਾਂ ਦੀ ਇੰਨੀ ਫੀਸਾਂ ਦਿੰਦੀ ਆ ਅਗੋਂ ਤੂੰ ਐਵੇਂ ਗੱਲ ਕਰੇਂਗੀ ਤ ਉਹ ਤਾਂ ਤੇਰੇ ਕੋਲ ਇਹੀ ਚੀਜ਼ਾਂ ਸਿੱਖ ਖੇਂਗੇ ਕੱਲ ਨੂੰ ਉਹਨਾਂ ਨੇ ਸਕੂਲ ਜਾ ਕੇ ਗੱਲ ਕਰਤੀ ਬਈ ਜਿਹੜੇ ਤੂੰ ਉਹਨਾਂ ਨੂੰ ਗੱਲ ਕਰਦੀਂ ਏ ਤੇ ਕਿੰਨਾ ਗਲਤ ਇੰਪੈਕਟ ਪੈਂਦਾ
ਬਹੁਤ ਗਲਤ ਇਫੈਕਟ ਬਹੁਤ ਗਲਤ
ਹਾਂਜੀ ਇਹੀ ਦੇਣ ਹੈ ਅੱਜ ਦੇ ਟਾਈਮ ਚ ਕੁੜੀਆਂ ਦਾ ਪੜ੍ਹਾ ਲਿਖ ਾ ਹੋਣਾ ਬੜਾ ਜ਼ਰੂਰੀ ਹੋ ਗਿਆ ਕਿਉਂਕਿ ਤੁਹਾਨੂੰ ਪਤਾ ਹੈ ਫਿਰ ਅਸੀਂ ਅਗਰ ਜ਼ਿਆਦਾ ਬਿਲਕੁ ਕੁੜੀ ਨੇ ਪੜ੍ਹਾਈ ਕੀ ਉਹ ਨਾ ਤੇ ਫਿਰ ਬੰਦੇ ਨੂੰ ਨਾ ਥੋੜਾ ਚਲੋ ਕੋਈ ਕਈਆਂ ਤੇ ਸਲੀ ਸੋਹਣੇ ਹੁੰਦੇ
ਸੋਹਣੇ ਹੁੰਦੇ ਨੇ ਕੱਲ ਨੂੰ ਕੁੜੀਆਂ ਨੇ ਸਹੁਰੇ ਘਰ ਵੀ ਜਾਣਾ ਹੁੰਦੈ ਤੇ ਉੱਥੇ ਵੀ ਆਉਣੀ ਆਪਣੇ ਇਹ ਅੱਜ ਕੱਲ ਕੁੜੀਆਂ ਨੂੰ ਕਿਸੇ ਕੋਲੋਂ ਮੰਗਣ ਦੀ ਜ਼ਰੂਰਤ
ਹਮ ਇਹ ਚੀਜ਼ ਤੇ ਹੁਣ ਉਹ ਅਗਲੀ ਹੈਗੀ ਉਹ ਅਗਲੀ ਤਾਂ ਹੁਣ ਥੋੜਾ ਹਸਬੈਂਡ ਪੂਰਾ ਸੁਰ ਹੈਗਾ ਚਲੋ ਇਹ ਆਪਾ ਤੇ ਛੱਡੋ ਪੂਰਾ ਸੁਰਾ ਹੈਗਾ ਵਿਚਾਰੀ ਹੁਣ ਮੈਂ ਇਹਨੂੰ ਕਹਿੰਨੀ ਹਾਂ ਮੈਂ ਕਿਹਾ ਸਿਲਾਈ ਸਲੂਈ ਨੀ ਆਂਉਦੀ ਤੋ ਆਪਣਾ ਕੰਮ ਸ਼ੁਰੂ ਕਰ ਲੈ ਤੇ ਤੇਰੇ ਚਾਰ ਪੈਸੇ ਹੋ ਜਾਏਗੇ ਅੱਜ ਕੱਲ ਤਾਂ ਲੋਕ ਘਰੇ ਹੀ ਇੰਨੇ ਮੈਂ ਹੀ ਸਵਾ ਲਿਆ ਕਰਾਂਗੀ ਚੱਲ ਤੇਰੇ ਕੋ ਸੂਟ ਕਹਿੰਦੀ ਮੈਂ ਸਿੱਖਿਆ ਹੀ ਨੀ ਮੈਂ ਕਿਹਾ ਚਲ ਤੂੰ ਪੜ੍ਹਾਈ ਨੀ ਕੀਤੀ ਤੂੰ ਕਮ ਸੇ ਕਮ ਸਲਾਈ ਸਿੱਖ ਲੈਂਦੀ ਪਾਰਲਰ ਕਹਿੰਦੀ ਫਿਰ ਹੁਣ ਮੈਂ ਫੇਿਰ ਕਿਹਾ ਮੈਂ ਕਿਹਾ ਤੂੰ ਨਾ ਇੱਕ ਕੰਮ ਕਰ ਥੋੜੇ ਪੈਸੇ ਲੱਗਣਗੇ ਤੂੰ ਤਿੰਨ ਚਾਰ ਮਹੀਨੇ ਲਾ ਕੇ ਸਿੱਖ ਤੇ ਆਪਣਾ ਕੰਮ ਖੋਲ
ਬਿਲਕੁਲ ਕੰਮ ਆਪਣਾ ਕੰਮ ਤੇ ਆਪਣੇ ਕੋਲ ਹੋਣਾ ਚਾਹੀਦਾ ਆਪਣਾ ਹੁਨਰ ਹੋਣਾ ਚਾ ਚਾਹੀਦਾ
ਹਾਂ, ਸਹੀ ਗੱਲ ਐ ਫਿਰ ਦੇਖੋ ਘ ਘਰ ਵਾਲੇ ਦੀ ਕਮਾਈ ਕੀ ਕਿਥੋ ਪੂਰੀ,
ਬਿਲਕੁਲ ਨਹੀਂ ਪੈਂਦੀ ਨਹੀਂ ਪੈਂਦੀ।
ਹੈਂ, ਗੱਲ ਨਾ ਸਾਰੀ ਤੇ ਬਸ ਮੈਂ ਤੇ ਉਨੂੰ ਬਥੇਰਾ ਸਮਝਾਇਆ ਮੈਂ ਕਿਹਾ ਤੂੰ ਬਈ ਨਾ ਆ। ਆਪਣਾ ਘਰ, ਕੰਮ ਸ਼ੁਰੂ ਕਰ ਤੂੰ ਤੇ ਸਿੱਖ ਪਹਿਲੇ ਫਿਰ, ਤੂੰ ਕਰੀਏ
ਹੋਰ ਅੱਜ ਕੱਲ੍ਹ ਕੁੜੀਆਂ ਵਾਸਤੇ ਬਹੁਤ ਕੰਮ ਨੇ ਕੋਈ ਇੱਕ
ਹਾਂਜੀ-ਹਾਂਜੀ, ਬਥੇਰੇ ਕੰਮ ਹੈਗੇ ਨੇ ਹਾਂਜੀ ਬਿਲਕੁਲ ਸਹੀ ਆਖਿਆ ਤੁਸੀਂ ਬਿਲਕੁਲ ਮੈਂ ਸੋਚਦੀ ਮੈਂ ਕਿਹਾ ਦੀਦੀ ਤੇ ਨਾ ਭੋਲੀ ਹੀ ਗਏ ਨੇ ਫੋਨ ਨੀ ਲ
ਨਹੀਂ-ਨਹੀਂ ਬਸ ਬਦਲੇ ਨਹੀਂ ਹੁੰਦੇ। ਤੇ ਹੁਣ ਥੋੜ੍ਹਾ ਜਿਹਾ ਫਰੀ ਹੋ ਕੇ ਬੈਠੇ ਹਾਂ ਅਸੀਂ।
ਅੱਛਾ-ਅੱਛਾ ਤੇ ਕੀ ਬਣਾਇਆ ਅੱਜ ਫਿਰ।
ਚੌਲ ਬਣਾਏ ਹੈ ਨਮਕੀਨ।
ਅੱਛਾ-ਅੱਛਾ, ਕਿੱਦਾਂ ਪੁਲਾਓ ਵਾਲੇ ਅ
ਹਾਂਜੀ, ਪਲਾਓ-ਪੁਲਾਓ ਵਾਲੇ।
ਉਥੇ ਤੇ ਬੜਾ ਵਧੀਆ ਬਣਦੇ ਨੇ ਸਾਰੇ ਸਬ ਸਬਜ਼ੀਆਂ ਪਾ ਕੇ ਮੈਨੂੰ ਤੇ ਇੱਕ ਨਵਾਂ ਹੀ ਚਾਅ ਚੜਿਆ ਗਰਮੀਆਂ ਚ। ਤੇ ਬਿਲਕੁਲ ਉਹਨਾਂ ਦੇ ਪਤਲੇ ਕਰਕੇ ਖਿਚੜੀ ਟੈਪ। ਉਹ ਦੇ ਬਣਾਨੀ ਆ ਮੈਨੂੰ ਬੜੇ ਸਵਾਦ ਲੱਗਦੇ ਨੇ ਫਿਰ ਤੁਹਾਨੂੰ ਪਤਾ ਬੱਚਿਆਂ ਕੋਲ ਵੀ ਨਹੀਂ ਪਲਾਓ ਥੋੜੇ ਖਿਲਰੇ-ਖਿਲਰੇ
ਖਿਲਰੇ ਤੇ ਹੁੰਦੇ ਨੇ।ਹਾਂ, ਪਰ ਮੇਰੀ ਹਾਂ ਮੇਰੀ ਸੱਸ ਨਾ ਥੋੜੇ ਉਝ ਖਾਂਦੀ ਹੈ, ਸੁੱਕੇ-ਸੁੱਕ। ਸੁੱਕੇ ਜੇ ਖਾਂਦੀ ਹੈ ਗਿਲੇ-ਗਿੱਲੇ ਨਹੀਂ ਖਾਂਦੀ।
ਅੱਛਾ, ਉਹ ਸਾਰਿਆਂ ਦਾ ਆਪਣਾ-ਆਪਣਾ ਸਵਾਦ ਹੈ ਨਾ, ਮੂੰਹ ਦਾ ਸਵਾਦ
ਉਹ ਤੇ ਹੈ ਹੀ।
ਬਸ ਮੈਂ ਉਹੀ ਗੱਲ ਕਹਿੰਦੀ ਸੀ। ਮੈਂ ਕਿਹਾ ਦੇੇਖੋ ਅੱਜ ਚ ਮਤਲਬ ਪੜ੍ਹਾਈ ਦੀ ਮੈਂ ਇਹੋ ਗੱਲ ਬੱਚਿਆਂ ਨੂੰ ਸਮਝਾਉਂਦੀ ਹਾਂ, ਮੈਂ ਕਿਹਾ ਦੇਖੋ ਬੇਟਾ ਟਾਈਮ ਏ ਤੇ ਪਾੜ ਲਓ। ਅਗਰ ਅਸੀਂ ਤੁਹਾਨੂੰ ਕੋਈ ਸਕਿੱਲ ਸਿਖਾ ਰਹੇ ਹਾਂ, ਤੇ ਆਪਣਾ ਉਹਦੇ ਵੱਲ ਧਿਆਨ ਦੋ ਪੂਰਾ-ਪੂਰਾ ਠੀਕ ਹੈ।ਹਰ ਚੀਜ਼ ਜ਼ਰੂਰੀ ਹੈ ਤੁਹਾਨੂੰ ਪਤਾ ਅਜ ਦੇ ਟਾਈਮ ਚ
ਹੁਣ ਬੱਚੇ ਇੰਨੇ-ਇੰਨੇ ਮਹਿੰਗੇ ਸਕੂਲ ਜਾਓ, ਫਿਰ ਆ ਕੇ ਇੰਨੀ ਮਹਿੰਗੀ ਟੂਇਸ਼ਨ ਨਾ ਲਵਾਓ।
ਬਿਲਕੁਲ ਸਹੀ ਗੱਲ ਹੈ ਬਸ ਮੈਂ ਅੱਜ ਮੈਨੂੰ ਵੀ ਬੜੀ ਫੀਲ ਹੁੰਦੀ ਜਦੋਂ ਹਿਸਾਬ ਕਿਤਾਬ ਨੀ ਕਰ ਪਾਦੀ ਤੇ ਮੈਨੂੰ ਉਹਦੇ ਤੇ ਬੜਾ ਹੁੰਦਾ। ਮੈਂ ਕਿਹਾ ਨੀ ਕਦੀ ਹੁਣ ਹੁਨਰ ਹੋ ਨਾ ਬੰਦੇ ਕੋਲ ਤੇ ਕਿਸੇ ਦਾ ਮੋਹਥਾਜ ਨਹੀਂ ਹੋਣਾ
ਬਿਲਕੁਲ ਨਹੀਂ ਹੁੰਦਾ ਮੁਹਤਾਜ ਇਹ ਸਹੀ ਕਿਹਾ ਤੁਸੀਂ।
ਕੋਲ ਆਪਣਾ ਕਰ ਤੇ ਸਕਦਾ ਹੈ ਨਾ ਬੰਦਾ ਕੰਮ।
ਏਦਾਂ ਹੀ ਹੁੰਦਾ ਬਈ ਬੱਚ ਬੱਚਿਆਂ ਨੂੰ ਸਿਖਾਣਾ ਚਾਹੀਦਾ, ਕੱਲ੍ਹ ਨੂੰ ਵੱਡੇ ਹੋ ਕੇ ਬਹੁਤ ਜ਼ਰੂਰੀ ਹੈਗੇ ਐ।
ਪੜ੍ਹਨ ਲਈ ਜੈਸੇ ਸਾਡੇ ਇਥੇ ਵੀ ਬੜੀ ਵਧੀਆ ਪੜ੍ਹਾਈ ਐ, ਅਸੀਂ ਕਿਉਂ ਕਹੀਏ ਨੇ। ਵੱਧ, ਲੇਕਿਨ ਕਈਆਂ ਨੂੰ ਹੁੰਦਾ ਕਿ ਕੁਛ ਕੋਰਸ ਬਾਹਰ ਮਿਲ ਤੁਹਾਨੂੰ ਪਤਾ ਬਾਹਰ ਦੇ ਦੇਸ਼ਾਂ ਚ, ਤੇ ਸਾਡੇ ਬੱਚਿਆਂ ਨੂੰ ਭੇਜਿਆ ਜਾਂਦਾ ਥੇ ਏਨੇ ਬੱਚੇ
ਬੱਚਿਆਂ ਨੂੰ ਅਸੀਂ ਕਿ, ਬ ਬੱਚਿਆਂ ਨੂੰ ਅਸੀਂ ਐਨੇ ਮਹਿੰਗੇ ਸਕੂਲ ਪਾਇਆ। ਹੁਣ ਏਹ ਥੋੜ੍ਹੀ ਪੜ ਲਿਖ ਕੇ ਅਗਰ ਕੁੱਝ ਕਰਨ ਗੇ, ਕੱਲ ਨੂੰ ਸਾਨੂੰ ਹੋਏਗਾ ਕਿ ਸਾਡਾ ਪੈਸਾ ਬਰਬਾਦ ਨਹੀਂ ਹੋਇਆ, ਕਿ ਬੱਚੇ ਤੇ ਵਧੀਆ ਜਗ੍ਹਾ ਲੱਗ ਗਏ ਨੇ।
ਹਾਂ-ਹਾਂ, ਏਹ ਗੱਲ ਤੁਸੀਂ ਸਹੀ ਕਿਹਾ, ਕਰੀਅਰ ਬਣਾਉਣ ਲਈ ਦੇਖ ਦੇਖੋ ਬੱਚਿਆਂ ਨੂੰ ਬੜਾ ਹੀ ਕਰਨਾ ਪੈਂਦਾ ਐ, ਬਿਲਕੁਲ ਸਹੀ ਆਖਿਆ ਤੁਸੀਂ ਮੈਂ ਇਹੀ ਚੀਜ਼ ਆਖਦੀ ਆ, ਮੈਂ ਕਿਹਾ ਬੜਾ ਕੁਛ ਦੇ ਨੂੰ ਮਾਂ ਪਿਓ ਵੀ ਸਫ਼ਰ ਕਰਦੇ ਨੇ ਤੇ ਬੱਚ ਅੱਛਾ ਵੀ, ਕਰ ਸਮਝਣਾ ਚਾਹੀਦਾ ਹੁਣ ਪਤਾ ਕਈ ਕੋਰਸ ਇੱਥੇ ਨਈਂ ਆ। ਮੈਂ ਆਪ ਆਪਣੇ ਮੁੰਡੇ ਨੂੰ ਸੋਚਦੀ ਆ, ਬਸ ਲਾਸਟ ਬੋਰਡ ਦਾ ਹੈਗਾ ਆ। ਤੇ ਨਈ ਉਹ ਬਣਿਆ ਇੱਥੇ ਤੇ ਫਿਰ ਮੈਂ ਬਾਹਰ ਭੇਜਾਂਗੀ ਤੇ ਉੱਥੇ ਹੀ ਕਰੇਗਾ, ਆਪਣੇ ਅੱਗੇ ਦੀ ਪੜ੍ਹਾਈ ਵੀ ਪੂਰੀ। ਤੁਹਾਨੂੰ ਪਤਾ ਹੁਣ ਜਿਹੜਾ ਕੋਰਸ ਕਹਿੰਦਾ ਵੀ ਐਥੇ ਹੈ ਨੀ, ਤੇ ਫਿਰ ਮੈਂ ਕਿਹਾ ਚਲ ਭੇ
ਹਾਂ ਇਹ ਤੇ ਹੈ, ਪੈਸਾ ਲਾ ਕੇ ਫਿਰ, ਫਿਊਚਰ ਬਣਾਉਣਾ। ਇੱਥੇ ਕੁਛ ਨੀ ਐ, ਬਾਹਰ ਫਿਰ ਵੀ ਰੱਖਿਆ, ਬਾਹਰ ਫਿਰ ਵੀ ਠੀਕ ਐ। ਮੈਂ ਇੱਥੇ ਇਨਾ ਨੀ।
ਕੇ ਬੋਲਾ, ਇੱਥੇ ਵੀ ਬਥੇਰਾ ਕੁਛ ਹੈਗਾ। ਸੋ ਈ ਐ, ਇੱਥੇ ਵੀ ਬਸ ਬਚ ਅੱਛਾ ਹੋਣਾ ਚਾਹੀਦਾ, ਤੁਹਾਡਾ ਕਰਨ ਆਲਾ।
ਕਹਿੰਦੇ ਨੇ ਨਾ, ਅਗਰ ਬੱਚੇ ਨੇ ਪੜ੍ਹਨਾ ਹੋਏਗਾ ਨਾ ਤੇ ਸਰਕਾਰੀ ਸਕੂਲ ਚ ਵੀ ਪੜ੍ਹ ਲਏਗਾ।
ਸਹੀ ਗੱਲ ਹੈ, ਅਰੇ ਸਾਰੇ ਸਕੂਲ ਵਧੀਆ ਨੇ ਆਪਣੇ ਵੱਲੋਂ ਸਾਰੇ ਵਧੀਆ ਪੜ੍ਹਾਉਂਦੇ ਨੇ ਓਹੀ ਕਿਤਾਬਾਂ ਨੇ ਉਈ ਖਰਚ ਹਨਾ, ਬਸ ਐਵੇ ਕਿ ਬੇਸਿਕ ਮੈਨਰਸ ਬੱਚੇ ਨੂੰ ਘਰੋਂ ਈ ਸਿੱਖਦਾ, ਪਹਿਲੀ ਚੀਜ਼ ਤੋਂ ਘਰੋਂ ਈ ਸਿੱਖਦਾ, ਫ਼ੇਰ ਅਸੀਂ ਨੀ ਜਦ ਕੰਟਰੋਲ ਕਰਾਂਗੇ ਤਾਂ ਮੈਡਮ ਕੀ ਕੰਟ
ਮੈਡਮ ਸਹੀ ਗੱਲ ਐ, ਕਿਉਂਕਿ ਸਕੂਲ ਤੋਂ ਜ਼ਿਆਦਾ ਬੱਚੇ
ਇੰਪੋਰਟੈਨਸ, ਹਾਂਜੀ ਹਾਂਜੀ ਏਹ ਤਾਂ ਤੁਸੀਂ ਸਹੀ ਆਖਿਆ, ਬਿਲਕੁਲ ਸਹੀ ਆਖਿਆ।
ਉਹੀ ਬੱਚੇ ਸਾਡੇ ਘਰ, ਅਸੀਂ ਸਿਖਾਵਾਂਗੇ ਬਟ ਸਕੂਲ ਤੱਕ ਮੈਡਮਾਂ ਕੋਲੋਂ ਹੋਣੇ
ਨਹੀਂ ਮੈਂ ਤੇ ਆਪਣੇ ਬਿਲਕੁਲ ਕਹਿੰਨੀ ਆ, ਮੈਂ ਕਿਹਾ ਦੇਖੋ ਸਾਡਾ ਟਾਈਮ ਹੋਰ ਸੀ, ਸਾਨੂੰ ਦੇਖੋ ਕੋਈ ਦਿੱਕਤ ਹੋਈ ਜਾਂਦੀ ਐ। ਦੀ ਤੁਹਾਨੂੰ ਪਤਾ ਈ ਐ, ਕੋਈ ਫਾਇਨੈਸ਼ੀਅਲ ਪ੍ਰੋਬਲਮ ਹੋ ਜਾਂਦੀ ਕਰਦੇ ਹਿਸਾਬ ਤੇ ਨਹੀਂ ਪੈਂਦਾ ਕਿ ਅਸੀਂ ਨਹੀਂ ਪੜ੍ਹ ਸਕੇ ਅੱਗੇ ਮੈਂ ਕਿਹਾ ਪਰ ਤੁਹਾਨੂੰ ਅਸੀਂ ਆਪਣੀ ਫੈਸਲਿਟੀ ਦੇ ਰਹੇ ਹਾਂ ਆਪਣੇ ਆਪ ਨੂੰ ਅਸੀਂ ਜੋ ਮਰਜ਼ੀ ਸਾਨੂੰ ਵੇਖਣਾ ਪਏ ਪਰ ਅਸੀਂ ਤੁਹਾਨੂੰ ਪੜਾ ਰਹੇ ਹਾਂ
ਹਾਂ ਨਾ ਨਾ ਬੱਚੇ ਨੂੰ ਵਧੀਆ ਇਹ ਨੀ ਹੈ ਚਲੋ ਖੇਲ ਕੂਦ ਵੀ ਜ਼ਰੂਰੀ ਹੈ ਪਰ ਪੜ੍ਹਾਈ ਵੀ ਜ਼ਰੂਰੀ ਹੈ ਪੜਨ ਦੇ ਟਾਈਮ ਤੇ
ਤਾਂ ਬੜਾ ਜ਼ਰੂਰੀ ਖੇਡੋ ਬਿਲਕੁਲ ਸਹੀ ਉਹ ਇੱਕ ਅੰਗਰੇਜ਼ੀ ਦੀ ਪੋਇਮ ਵੀ ਤਾਂ ਹੈਗੀਏ ਪਲੇ ਵਾਈਲ ਪਲੇ ਵਰਕ
ਹਾਂਜੀ ਹਮ ਕਿ ਤ ਤੇ ਹੈ ਹੀ ਆ
ਹਾਂਜੀ ਹਾਂਜੀ ਬਸ ਆਪਣਾ ਟੈਮਸ ਨਾ ਹਾਂ ਇਹ ਤੇ ਹੈ ਲੇਕਿਨ ਅੱਜ ਕੱਲ ਬੱਚੇ ਵੀ ਦੇਖੋ ਬੜੇ ਕੋਂਸ਼ਅਸ ਹੋ ਗਏ ਨੇ ਤਾ ਹੈਗਾ ਪੜ੍ਹਾਈ ਬੜੀ ਜ਼ਰੂਰੀ ਹੈਗੀ ਗੱਲਾਂ ਗੱਲ ਕਰਨ ਮੇਰੇ ਬੱਚਿਆਂ ਨੂੰ ਮੇਰੇ ਨਾਲ ਸੋਹਣੀ ਗੱਲ ਕਰ ਲੈਂਦੇ ਨੇ ਇੰਨੀ ਸੋਹਣੀ ਗੱਲ ਕਰਨ ਦਾ ਛੱਜੀੇ ਉਹਨਾਂ ਨੇ
ਨਹੀਂ ਇਹ ਹਾਂ ਹਾਂ ਹਾਂ ਇਹ ਤੇ ਹੈ ਬੱਚਿਆਂ ਨੂੰ ਅੱਜ ਕੱਲ ਛੋਟੇ-ਛੋਟੇ
ਹਾਂਜੀ ਚਲੋ ਦੀਦੀ ਚੰਗਾ ਮੈਂ ਕਰਾਂਗੀ ਤੁਹਾਨੂੰ ਗੱਲ ਮੈਨੂੰ ਨਾ ਆ ਗ ਨ ਸੀ ਰੋਟੀ ਬਣਾ ਦਾ ਠੀਕ ਹੈ ਠੀਕ ਚੰਗਾ ਸਤਿ ਸ੍ਰੀ ਅਕਾਲ